ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਾਸੀਕਾਲ ਦੀਦੀ ਹੋਰ ਕੀ ਹਾਲ-ਚਾਲ ਆ?
ਵਧੀਆ ਜੀ ਤੁਸੀਂ ਦੱਸੋ?
ਹਾਂਜੀ ਜੀ ਬਸ ਵਧੀਆ ਜੀ ਵਧੀਆ।
ਵਧੀਆ ਹੋਣਾ ਚਾਹੀਦਾ ਜੀ ਹੋਰ ਘਰ ਪਰਿਵਾਰ ਸਾਰੇ ਠੀਕ ਨੇ।
ਵਧੀਆ ਜੀ ਵਧੀਆ ਚੜ੍ਹਦੀ ਕਲਾ।
ਹਾਂਜੀ ਹੋਰ ਸੁਣਾਓ?
ਹੋਰ ਅੱਜ ਇਸ ਟੋਪਿਕ ਤੇ ਗੱਲ ਕਰਦੇ ਆ ਜੀ ਜਿੱਦਾਂ ਪਾਣੀ ਦੀ ਹਨਾ। ਵਰਤੋਂ ਬਹੁਤ ਜ਼ਿਆਦਾ ਕਰਦੇ ਪਏ ਨੇ
ਹਾਂਜੀ।
ਉਹ ਕਹਿੰਦੇ ਨਾ ਸੇਵ ਵਾਟਰ, ਸੇਵ ਗ੍ਰੀਨ
ਬਿਲਕੁਲ ਜੀ।
ਹਾਂਜੀ। ਤੇ ਪਾਣੀ ਵੀ ਬਹੁਤ ਦੁਰੋ ਅਹ ਪ੍ਰਯੋਗ ਕਰਦੇ ਪਏ ਜਦ ਵੀ ਪਾਣੀ ਆਪਣਾ ਦਾ, ਆਪਣੇ ਜੀਵਨ ਦਾ ਅਹਿਮ ਭਾਗ ਆ ਉਹਦੇ ਨਾਲ ਤੋਂ ਬਿਨਾਂ ਆਪਾਂ ਕੁਛ ਵੀ ਨਹੀਂ ਕਰ ਸਕਦੇ।
ਨਹੀਂ ਜੀ ਨਹੀਂ, ਕੁਛ ਵੀ ਨੀ।
ਤੁਸੀਂ ਇਹ ਦੇਖੋ ਪੁਰਾਣੇ ਸਮੇਂ ਵਿੱਚ ਕਿੱਦਾਂ ਹੁਣ ਜਿਹੜੇ ਆਪਣੇ ਮੰਮੀ ਆ, ਹਨਾ। ਉਹਨਾਂ ਨੇ ਵੀ ਇਹ ਟਾਈਮ ਦੇਖਿਆ ਹੋਇਆ ਆ, ਉਹਨਾਂ ਨੇ ਹੰਡਾਇਆ ਹੋਇਆ।
ਬਿਲਕੁਲ ਜੀ ਬਿਲਕੁਲ।
ਕਿੱਦਾਂ ਨਾ ਇੱਕ ਖੂਹ ਹੁੰਦਾ ਸੀ, ਖੂਹ ਤੋਂ ਪਾਣੀ ਭਰਨਾ, ਤੁਸੀਂ ਇਹ ਦੇਖੋ
ਬਿਲਕੁਲ।
ਅਤੇ ਉਸ ਟਾਈਮ, ਇੰਨੀ ਉਸ ਟਾਈਮ ਇੰਨੀ ਕਦਰ ਸੀਗੀ ਖੂਹ ਤੋਂ ਪਾਣੀ ਭਰਨਾ ਔਰ ਅੱਜ ਦੇ ਟਾਈਮ ਵਿੱਚ ਤੁਸੀਂ ਆ ਦੇਖੋ ਏਦਾਂ ਮੋਟਰ ਈ ਐ, ਚਲੋ ਜੀ, ਪਾਣੀ ਜਾਈ ਜਾ ਰਿਹਾ, ਕੋਈ ਪਾਣੀ ਦਾ ਉਹ ਨੀ ਹੈ ਜੀ, ਬਿਲਕੁਲ ਪਾਣੀ ਬਿਲਕੁਲ ਸੇਫ ਨਹੀਂ ਹੈ ਜੀ।
ਬਿਲਕੁਲ ਵੀਰ ਜੀ।
ਪਾਣੀ ਦੇ ਦੁਰਪ੍ਰਯੋਗ ਬਹੁਤ ਕਰਦੇ ਪਏ ਹੈ ਜੀ, ਇਹ ਤਾਂ ਆਉਣ ਵਾਲੀ ਪੀੜੀ ਨੂੰ ਬਹੁਤ ਔਖਾ ਹੋ ਜਾਣਾ, ਤੁਹਾਨੂੰ ਪਤਾ ਅ ਕਿੰਨਾ ਬੋਰਵੈਲ ਕਿੰਨਾ ਨੀਵੇਂ 'ਚ' ਚੇ ਚਲੇ ਗਿਆ ਏ ਆ।
ਚੱਲਾ ਗਿਆ ਬਿਲਕੁਲ ਜੀ, ਸਾਡੇ ਉਹੀ ਲੱਗਾ ਸਮਰਸੀਬੱਲ ਈ
ਅੱਛਾ-ਅੱਛਾ ਚਲੋ ਵਧੀਆ।
ਹਾਂਜੀ ਤੇ ਬਹੁਤ ਬੁਰਾ ਹਾਲ ਆ ਜੀ ' ' ਪਾਣੀ ਦਾ। ਵੇਸਟੇਜ ਹੀ ਬਹੁਤ ਕਰਦੇ ਆ।
ਹਾਂਜੀ।
ਹਾਂਜੀ, ਬਿਲਕੁਲ ਜੀ‌।
ਇਸ ਕਰਕੇ ਨਾ ਤੁਸੀਂ ਇਹ ਦੇਖੋ ਅਸੀਂ ਫਿਲਟਰ ਦਾ ਜਿਹੜਾ ਪਾਣੀ ਆਂਦਾ ਨਾ ਵਾਲਾ ' ' ਅਸੀਂ ਉਹ ਵੀ ਨੀ ਮਤਲਬ, ਵੇ ਜਾਣ ਦਿੰਦੇ ਅਸੀਂ ਉਹਦੀ ਵੀ ਬਾਲਟੀ ਭਰ ਕੇ ਰੱਖ ਰੱਖੀ ਹੋਈ ਲੀ ਹੋਈ ਲੱਗੇ ਲਗਾਈ ਹੋਈ ਹੈ ਕਿ, ਉਹ ਵੀ ਵੇਸਟ ਪਾਣੀ ਨਾ ਜਾਵੇ।
ਨਹੀਂ ਜੀ ਨਹੀਂ, ਬਿਲਕੁਲ। ਉਹ ਸਾਨੂੰ ਕੀ ਕਰਨਾ ਚਾਹੀਦਾ, ਅਸੀਂ ਅ ਅਸੀਂ, ਵੀ ਕਈ ਉਹਨਾਂ ਜ ਘਰ 'ਚ' ਐਵੇਂ ਕਰਦੇ ਆਂ। ਕਦੀ ਮਤਲਬ ਜੇ ਬਿਜ਼ੀ ਹੋਈਏ ਤੇ ਛੇਤੀ ਨਹੀਂ ਧਿਆਨ ਦਿੱਤਾ ਜਾਂਦਾ ਨਹੀਂ ਤਾਂ ਬਾਲਟੀ ਰੱਖ ਕੇ ਉਹ ਆਪਾਂ ਕੀ ਕਰਦੇ ਆ ਯੂਜ ਕਰ ਲੈਂਦੇ ਉਹ ਪਾਣੀ ਨੂੰ ' ' ਕੱਪੜਿਆਂ ਪੌਦਿਆਂ ਨੂੰ ਪਾਲੋ ਮਤਲਬ ਕਿਸੇ ਵੀ ਤਰੀਕੇ ਆਪਾਂ ਯੂਜ ਕਰ ਸਕਦੇ ਉਹ ਪਾਣੀ ਨੂੰ ' ' ਕੋਈ ਇਨਾ ਵੀ ਨੀ ਹੁੰਦਾ ਪੋਚਾ ਲਾ ਸਕਦੇ ਆਂ, ਹਾਂਜੀ।
ਪੇੜ ਪੌਦੇਿਆਂ ਨੂੰ ਪਾਲੋ, ਉਹ ਪਾਣੀ ਵੇਸਟ ਹੀ ਜਾ ਰਿਹਾ ਤੁਸੀਂ ਇਹ ਦੇਖੋ।
ਵੇਸਟ, ਬਿਲਕੁਲ ਜੀ।
ਇਸੇ ਕਰਕੇ ਆਪਾਂ ਬਾਲਟੀ ਲਗਾਈ ਹੋਈ ਹੈ ਕਿ ਨਹੀਂ ਜੀ ਬੂੰਦ-ਬੂੰਦ ' ' ਕਹਿੰਦੇ ਲੋੜ ਆ ਪਾਣੀ ਦੀ।
ਹਾਂਜੀ
ਜਦੋਂ ਆਪਣੇ ਟੈਂਕ 'ਚ ਪਾਣੀ ਹਾਂਜੀ
ਜੇ ਆਪਣੇ ਕੋਲ ਆਪਾਂ ਐਕਸਪੋਜ ਕਰੀਏ ਵੀ ਜੇ ਆਪਣੇ ਕੋਲ ਪਾਣੀ ਦੀ ਟੈਂਕੀ ਜਿਵੇਂ ਖ਼ਤਮ ਹੋ ਜੇ। ਤੇ ਆਪਣਾ ਕੀ ਹਾਲ ਹੁੰਦਾ ਏ।
ਹਾਂਜੀ ਦੇਖੋ ਤੁਸੀਂ।
ਹਾਂਜੀ ਉਦੋਂ ਮਤਲਬ ਇੱਦਾਂ ਹੋ ਜਾਂਦਾ ਵੀ ਪਾਣੀ ਨੀ ਹੈਗਾ ਤੇ ਕੁਛ ਵੀ ਨਹੀਂ ਆ।
ਬਸ ਜੀ ਬਸ ਬਿਲਕੁਲ ਜੀ।
ਹਾਂਜੀ
ਲੋਕਾਂ ਦੀਆਂ ਦੀਦੀ ਇੰਨੀਆਂ- ਇੰਨੀਆਂ ਟੈਂਕੀਆਂ ਤੁਸੀਂ ਦੇਖੋ ਕਿੱਡੀਆ- ਕਿੱਡੀਆਂ ਟੈਂਕ ਰੱਖੀਆਂ ਹੋਈਆਂ ਆ।
ਹਾਂਜੀ ਬਿਲਕੁਲ ਜੀ ਬਿਲਕੁਲ। ਇਸ ਗੱਲੋਂ ਫਿਰ ਹਿਮਾਚਲ, ਹਰਿਆਣਾ ਬਹੁਤ ਵਧੀਆ ਜੇ। ਉਹ ਪਾਣੀ ਦੀ ਵੇਸਟਜ ਵੀ ਨੀ ਕਰਦੇ ਜੇ। ਤੇ ਜਿਵੇ ਕੋਈ ਨਹਿਰਾਂ ਤੇ ਕੋਈ ਪਹਾੜਾਂ ਤੋਂ ਪਾਣੀ ਆਦਾ ਉੱਥੇ ਕੱਪੜੇ ਧੋ ਲੈਣੇ ਉਹਨਾਂ ਨੇ ਨਾ ਉਹ ਕਦੀ ਪੇੜ ਪੌਦੇ ਕੱਟਦੇ ਆ। ਉਹ ਬਹੁਤ ਵਧੀਆ। ਮੈਂ ਕਹਿੰਨੀ ਆ ਹਿਮਾਚਲ ਦੇ ਵਿੱਚ ਬਹੁਤ ਵਧੀਆ ਵਾਤਾਵਰਨ ਆ। ਹਰ ਇੱਕ ਚੀਜ਼ ਦੀ ਬੱਚਤ ਹਰ ਇੱਕ ਚੀਜ਼ ਦੀ
ਹਾਂ
ਪਾਣੀ ਦੀ ਪੀੜ ਪੌਦਿਆਂ ਦੀ ਬਿਲਕੁਲ ਜੀ
ਹਾਂਜੀ।
ਹਾਂਜੀ ਹੋਰ ਸੁਣ
ਇਹ ਤਾਂ
ਹਾਂਜੀ ਹਾਂਜੀ
ਹਾਂਜੀ ਜਿੰਨਾ ਆਪਾਂ ਪਾਣੀ ਨੂੰ ਸੇਵ ਕਰਕੇ ਰੱਖਾਂ ਗੇ।
ਬਿਲਕੁਲ ਜੀ ਬਿਲਕੁਲ ਸੇਵ ਕਰਕੇ ਰੱਖਣਾ ਹੀ ਪਏਗਾ ਤਾਂ ਹੀ ਅੱਗੇ ਗੱਡੀ ਚੱਲੇਗੀ ਜੀ ਹਾਂਜੀ ਜੀ ਜੇ ਆਪਾਂ ਵ ਟੂਟੀਆਂ ਖੁੱਲੀਆਂ ਛੱਡ ਗੀਆਂ ਵਾ ਮੋਟਰ ਚੱਲ ਰਹੀ ਆ ਟੈਂਕੀ 'ਚ ਓਵਰਫਲੋ ਹੋ ਰਿਹਾ ਪਾਣੀ ਤੇ ਇੱਕ ਕਹਿੰਦੇ ਆ ਕਿ ਆਪਣੇ ਪਿੱਛੇ ਮੰਮੀਆਂ ਕਹਿੰਦੀਆਂ ਹੁੰਦੀਆਂ ਸੀਗੀਆਂ ਆਪਣੀਆਂ ਦਾਦੀਆਂ ਨਾਨੀਆਂ ਕਿ ਪਾਣੀ ਰੁੜਨਾ ਵਾ ਨੀ ਚਾਹੀਦਾ। ਇਹ ਵੀ ਇੱਕ ਅਬਸ਼ਗੁਨ ਹੁੰਦਾ ਐ। ਹੁਣ ਉਹਨਾਂ ਨੇ ਪਤਾ ਨੀ ਕਿਉਂ ਕਿਹਾ ਸੀ ਅਬਸ਼ ਗਨ ਤਾਂ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਤਾਂ ਬਾਅਦ ਦੀ ਗੱਲ ਆ ਬਟ ਉਹਨਾਂ ਦੇ ਪਿੱਛੇ ਵੀ ਕੋਈ ਗੱਲ ਦਾ ਰਾਜ ਹੁੰਦਾ ਸੀ। ਉਹ ਕਹਿੰਦੇ ਸੀ ਵੀ ਇਹ ਆਪਾਂ ਗੱਲ ਕਵਾਂਗੇ ਤੇ ਪਾਣੀ ਵੇਸਟ ਨ੍ਹੀਂ ਕਰਾਂਗਾ।
ਹਾਂਜੀ ਹਾਂਜੀ
ਹਾਂਜੀ
ਬਿਲਕੁਲ ਜੀ। ਬਾਕੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹਰ ਪਾਸੇ ਜੇ ਇਹ ਨੀ ਆ ਵੀ ਆਪਾਂ ਆਪਣੇ ਘਰ 'ਚ ਹੀ ਧਿਆਨ ਰੱਖੀਏ ਜੇ ਆਪਾਂ ਕਿਤੇ ਬਾਹਰ ਪਾਰਕ 'ਚ ਜਾ ਰਹੇ ਆ। ਜੇ ਆਪਾਂ ਕਿਤੇ ਵੀ ਆਊਟ ਅਫੋ ਸਟੇਸ਼ਨ ਜਾ ਰਹੇ। ਜੇ ਕਿਤੇ ਵੀ ਆਪਾਂ ਨੂੰ ਟੂਟੀ ਖੁੱਲੀ ਮਿਲ ਜੇ ਤੇ ਉਹਨੂੰ ਆਪਾਂ ਬੰਦ ਕਰੀਏ
ਆ
ਹਾਂਜੀ ਸਾਡਾ ਮਕਸਦ ਇਹ ਏ ਕਿ ਆਪਾਂ ਆਪਣੇ ਘਰ ਨਾਲ਼ ਨੂੰ ਈ ਨੀ ਵੇਖਣਾ ਆਪਾਂ ਬਾਹਰ ਵੀ ਉਹ ਚੀਜ਼ ਫੋਲੋ ਕਰਨੀ ਆ
ਆਹ ਗੱਲ ਦੀ ਤੁਹਾਡੀ ਬਹੁਤ ਵਧੀਆਂ ਲੱਗੀ ਗੱਲ ਬਹੁਤ ਵਧੀਆਂ ਜੀ ਬਿਲਕੁਲ ਜੀ ਬਿਲਕੁਲ
ਹਾਂਜੀ ਆਪਣੇ ਘਰ ਤਾਂ ਹਰ ਕੋਈ ਕਰ ਸਕਦਾ ਹੈ ਨਾ ਪਰ ਮਜ਼ਾ ਤਾਂ ਪਾਰਕਾਂ ਦੇ ਵਿੱਚ ਆਪ ਆਪਾਂ ਜੇ ਜਾ ਰਹੇ ਪਾਰਕ ਚ ਜਾ ਰਹੇ ਆ ਉੱਥੇ ਓਵਰਫਲੋ ਪਾਣੀ ਹੋ ਰਿਹਾ ਅਗਲਿਆਂ ਨੇ ਘਾਹ ਨੂੰ ਪਾਣੀ ਲਗਾਇਆ ਮੋਟਰ ਚੱਲ ਰਹੀ ਆ ਪਾਣੀ ਓਵਰਫਲੋ ਉੱਥੇ ਆਪਾਂ ਨਾਲ਼ ਹੱਕ ਕੀ ਆਪਾਂ ਬੰਦ ਕਰ ਦੀਏ
ਹਾਂਜੀ- ਹਾਂਜੀ ਬਿਲਕੁਲ।
ਜੇ ਸਾਡੇ ਕੋ ਬੰਦ ਨਹੀਂ ਵੀ ਹੁੰਦਾ ਤੇ ਆਪਾਂ ਉੱਥੇ ਕਿਸੇ ਨੂੰ ਇਨਫੋਮ ਕਰ ਦੀਏ ਵੀ ਤੁਹਾਡਾ ਪਾਣੀ ਏਦਾਂ ਕਰਕੇ ਓਵਰ
ਹਾਂ
ਹਾਂਜੀ। ਜੇ ਆਪਾਂ ਉਪਰਾਲਾ ਕਰਾਂਗੇ ਤਾਂ ਹੀ ਫ਼ਾਇਦਾ ਮਿਲੇਗਾ ਆਪਾਂ ਨੂੰ
ਹਾਂਜੀ।
ਆਪੜੀ ਅਗਲੀ ਪੀੜ੍ਹੀ ਪਾਣੀ ਲਈ ਤਰਸੇਗੀ ਨੀ
ਬਿਲਕੁਲ ਜੀ ਬਿਲਕੁਲ ਇਹ ਮੈਂ ਤਾਂ ਆਪਾਂ ਆਪਣੇ ਬੱਚਿਆਂ ਨੂੰ ਵੀ ਸਮਝਾਵਾਂਗੇ ਨਾ ਕਿ ਬੇਟਾ ਨਹੀਂ ਜ਼ਿਆਦਾਤਰ ਟੂਟੀ ਨਹੀਂ ਚਲਾਣੀ। ਜਿੰਨੀ ਲੋੜ ਆ ਤੁਸੀਂ। ਸੀ ਉੱਨੀ ਥੋੜੀ ਚਲਾਓ ਜਿੱਦਾਂ ਟੂਟੀਆਂ ਵਿੱਚ ਜ਼ਿਆਦਾ ਪਾਣੀ ਆਹਂਦਾ ਪਰ ਥੋੜ੍ਹੀ ਘੱਟ ਕਰ ਲੋ ਟੂਟੀ ਨੂੰ। ਉਹਦਾ ਸਾਈਡ ਜਿ ਹੁੰਦਾ ਬਟਨ ਉਹ ਘੱਟ ਕਰ ਲੋ ਤੁਸੀਂ ਹਨਾ, ਇਹ ਥੋੜਾ ਪੂਰੀ ਚੰਗੀ ਤਰ੍ਹਾਂ ਛੱਡ ਕੇ।
ਨਹੀਂ ਬਿਲਕੁਲ ਵੀ ਨਹੀਂ ਜੀ ਹਾਂਜੀ, ਹਰ ਇੱਕ ਕਿਸੇ ਦੀ ਆਪ। ਆਪਾਂ ਕਰਾਂਗੇ ਕਿਸ ਕਰਾਂਗੇ ਕਿ ਉਹ ਮ ਮਤਲਬ ਆਪਣੇ ਕੰਮ ਹੀ ਆਊਗਾ।
ਹਾਂਜੀ- ਹਾਂਜੀ।
ਹਾਂਜੀ।
ਬਿਲਕੁਲ ਜੀ ਬਿਲਕੁਲ।
ਹਾਂਜੀ। ਕਿਸੇ ਵੀ ਕੰਮ ਦੀ ਕੰਜੂਸੀ ਕਰਾਂਗੇ ਪਾਣੀ ਨੂੰ ਲੈ ਕੇ ਬਿਜਲੀ ਨੂੰ ਲੈ ਕੇ। ਜੇ ਪਾਣੀ ਨੀ ਹੋਏਗਾ ਤੇ ਬਿਜਲੀ ਕਿੱਥੋਂ। ਕਿੱਥੋਂ ਬਣੇਗੀ, ਹਾਂਜੀ।
ਬਿਲਕੁਲ -ਬਿਲਕੁਲ।
ਬਿਲਕੁਲ ਪਾਣੀ ਚ ਸਾਨੂੰ ਬਹੁਤ ਸੰਭਾਲ ਕਰਨੀ ਚਾਹੀਦੀ ਏ ਜੀ।
ਹਾਂਜੀ। ਕਿੱਥੇ ਤੁਹਾਨੂੰ ਡੀ ਚੱਲ ਜ
ਹਾਂਜੀ- ਹਾਂਜੀ ਬਿਲਕੁਲ ਜੀ।
ਹੀ ਨੀਚੇ ਹਾਂਜੀ।
ਬਿਲਕੁਲ -ਜੀ ਬਿਲਕੁਲ ਹਾਂਜੀ।
ਹੋਰ ਜੀ।
ਜਿੱਦਾਂ ਹੁਣ ਦੇਖੋ ਤੁਸੀਂ ਜਦੋਂ ਬਾਰਿਸ਼ ਆਦੀ ਆ। ਪਹਿਲਾਂ ਦੇ ਜ਼ਮਾਨੇ ਵਿੱਚ ਦੇਖਿਆ ਸੀ ਜਦੋਂ ਬਾਰਿਸ਼ ਆਦੀ ਹੁੰਦੀ ਸੀਗੀ ਤੇ ਪਿੰਡ ਦੀਆਂ ਜਨਾਨੀਆਂ ਜੀਆ ਪਹਿਲਾਂ ਟੱਪਦੀਆਂ ਸੀ। ਪਹਿਲਾਂ ਪਹਿਲਾਂ ਤਰ੍ਹਾਂ ਦੇ ਲੋਕੀ ਸੀਗੇ ਉਹ ਕੀ ਕਰਦੇ ਉਹ ਸੀਗੇ ਜਦੋਂ ਬਾਰਿਸ਼ ਆਦੀ ਸੀ ਉਸੇ ਬਾਰਿਸ਼ ਨਾਲ ਉਹਨਾਂ ਨੇ ਕੱਪੜੇ ਧੋਣੇ ਸੀਗੇ। ਤੁਸੀਂ ਅੱਜ ਦੇ ਜ਼ਮਾਨੇ ਚ ਦੇਖ ਲਓ। ਉਹ ਪਾਣੀ ਦਾ ਪਤਾ ਹੀ ਨਹੀਂ ਚੱਲਦਾ ਉਹ ਪਾਣੀ ਕਿੱਥੇ ਜਾ ਰਿਹਾ ਸਿਵਰ ਚ।
ਸੀਵਰੇਜ ਚ ਜਾ ਰਿਹਾ ਬਿਲਕੁਲ ਗੜੀਆਂ -ਗਲੀਆਂ ਚ ਖੜ ਰਿਹਾ ਵਾ ਗਲੀਆਂ ਦੇ ਵਿੱਚ ਖੜ ਰਿਹਾ ਸੀਵਰੇਜ ਜਾ ਰਿਹਾ ਉਹ ਮੱਛਰ ਪੈਦਾ ਹੋ ਰਿਹਾ ਉਹ ਨੁਕਸਾਨ ਨੁਕਸਾਨ। ਹਾਂਜੀ ਪਹਿਲਾਂ ਆਪਣੇ ਨਾਨੀਆਂ ਦਾਦੀਆਂ ਨੇ ਕਰਨਾ ਦੱਸਦੇ ਹੁੰਦੇ ਸੀਗੇ ਕਿ, ਉਹ ਭਰ ਲੈਂਦੇ ਸੀਗੇ। ਉਹਨਾਂ ਨੇ ਬਾਲਟੀਆਂ ਲਾ ਦੇਣੀਆਂ ਟੱਬ ਲਾ ਦੇਣੇ ਉਹਨਾਂ ਨੇ ਹਾਂਜੀ। ਜੇ ਉਹ ਨੀ ਉਹਨਾਂ ਨੂੰ ਮਿਲਣਾ ਤੇ ਉਹਨਾਂ ਨੇ ਉੱਤੇ ਕੋਈ ਕੱਪੜਾ ਰੱਖ ਦੇਣਾ। ਭਾਂਡਾ ਰੱਖ ਦੇਣਾ, ਹਾਂਜੀ ਬਿਲਕੁਲ
ਪਏ ਜੀ ਤੁਸੀਂ ਪਹਿਲਾਂ ਜ਼ਮਾਨਾ ਵੀ ਯਾਦ ਕਰਵਾ ਤਾਂ
ਜੀ ਬਹੁਤ ਵਧੀਆ। ਮਤਲਬ ਆਪਣੇ ਦੱਸਦੇ ਹੁੰਦੇ ਸੀ ਮੰਮੀ ਮੰਮੀ ਦੱਸਦੇ ਹੁੰਦੀ ਸੀ ਵੀ ਨਾਨੀਆਂ ਨਾਨੀ ਐਵੇਂ ਕਰਦੇ ਹੁੰਦੇ ਸੀਗੇ। ਹਨਾ, ਬਿਲਕੁਲ ਜੀ।
ਉਸੇ ਪਾਣੀ ਦੇ ਨਾਲ ਉਹਨਾਂ ਨੇ ਮੁਲਿਆ ਮ ਆ ਜਿਵੇਂ, ਕਰਦੇ ਹੁੰਦੇ ਸੀ ਘਰਾਂ ਚ ਸਫਾਈਆਂ ਉਹਨਾਂ ਨੇ ਤਰੋਂਕ ਲੈਣਾ। ਪਾਣੀ ਤਰੋਂਕ ਕੇ ਝਾੜੂ ਲਾਉਂਦੇ ਸੀ ਅੱਜ ਕੱਲ ਉਹ ਚੀਜ਼ ਕੁਛ ਵੀ ਨੀ ਹੈਗਾ ਜੀ।
ਬਿਲਕੁਲ ਜੀ ਬਿਲਕੁਲ ਜੀ ਹਨਾ।
ਹਾਂਜੀ।
ਉਦੋਂ ਸਰੀਰ ਵੀ ਕਹਿੰਦੇ ਵਧੀਆ ਰਹਿੰਦੇ ਸੀਗੇ ਕੰਮ ਕਾਰ ਵੀ ਵਧੀਆ ਸੀਗਾ। ਸਾਰਾ, ਹਾਂਜੀ ਅੱਜ ਕੱਲ ਤਾਂ ਬਸ
ਦਵਾਈਆਂ ਤੇ ਹੈ ਹਰੇਕ ਬੰਦਾ ਜੀ
ਬਸ ਜੀ ਬਸ ਦਵਾਈਆਂ ਤੇ, ਪਹਿਲਾਂ ਖਾਣਾ ਪੋਸ਼ਟਿਕ ਆਹਾਰ ਨੀ ਆ। ਹੈਗਾ ਕੁਛ, ਸਾਰਾ ਤਾਂ
ਪਹਿਲਾਂ, ਪਹਿਲਾਂ ਘੜੇ ਦਾ ਪਾਣੀ ਪੀਂਦੇ ਸੀਗੇ, ਹ ਖੂਹ ਵਿੱਚੋਂ ਪਾਣੀ ਕੱਢਣਾ। ਫੇਰ ਉਹ ਘੜੇ ਜ ਪਾਣਾ, ਘੜੇ ਦਾ ਪਾਣੀ ਪੀਣਾ ਉਹ ਮਿੱਟੀ, ਮਿੱਟੀ ਉਹ ਪਾਣੀ ਨੂੰ ਇੰਨਾ ਠੰਢਾ ਕਰ ਦਿੰਦੀ ਸੀ ਇਹਦੀ ਤਾ ਸੀਰ ਹਨਾ
ਬਿਲਕੁਲ
ਠੰਡਾ ਰੱਖਦੀ ਹੁੰਦੀ ਸੀ। ਘੜਾ ਠੰਡਾ ਰੱਖਦਾ ਸੀ। ਪਾਣੀ ਨੂੰ ਤੇ ਉਹ ਦੇਖੋ ਅੱਜ ਕੱਲ ਫਿਲਟਰ ਆਗੇ ਜੀ।
ਬਿਲਕੁਲ ਜੀ।
ਹਾਂਜੀ, ਬਟ ਅਸੀਂ ਦੀ ਵੀ ਅਸੀਂ ਤਾਂ ਘੜਾ, ਘੜੇ ਚ ਹੀ ਪਾਣੀ ਰੱਖਦੇ ਆ ਅਸੀਂ ਉਹੀ ਪੀਂਦੇ ਆ।
ਹਾਂਜੀ ਜੀ ਸੇਮ ਇੱਧਰ ਵੀ ਇਹ ਹਾਲ ਹੀ ਆ ਜੀ।
ਅੱਛਾ ਜੀ।
ਹਾਂਜੀ।
ਹੇਜੀ।
ਹਾਂਜੀ, ਅਸੀਂ ਵੀ ਲਿਆ ਕੇ ਰੱਖਿਆ ਏ ਜੀ।
ਹਾਂਜੀ। ਹਾਂਜੀ- ਹਾਂਜੀ ਸੁਣਦੀ ਪਈ ਦੀਦੀ, ਤੁਹਾਡੀ ਗੱਲ ਮੈਂ, ਚਲੋ ਇਸ ਕਰਕੇ ਆਪਾਂ ਇਹ ਸਮਝਾਣੇ ਹਾਂ ਕਿ ਬੱਚਿਆਂ ਨੂੰ ਆਪਾਂ ਸਮਝਾਈਏ ਕਿ ਬੇਟਾ ਜਿੱ- ਥੇ ਵੀ ਤਹਾਨੂੰ ਟੂਟੀ ਖੁੱਲੀ ਮਿਲਦੀ ਪਈ ਆ ਉਹਨੂੰ ਬੰਦ ਕਰੋ, ਪਾਣੀ ਦੀ ਸੇਵ ਕਰੋ। ਹਾਂਜੀ, ਓਕੇ ਦੀਦੀ ਆ ਟੋਪਿਕ ਦੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਸਸਰੀ ਕਾਲ ਜੀ।
ਚੱਲ ਦੀਦੀ ਸਤਿ ਸ਼ਸੀ‌ ਕਾਲ ਜੀ, ਫੇਰ ਮਿਲਦੇ ਆ ਜੀ।